ਓ,
ਹੈਲੋ,
ਹਾਂਜੀ ਸਸ ਸ੍ਰੀ ਕਾਲ ਜੀ।
ਹਾਂਜੀ ਸਸ ਸ੍ਰੀ ਕਾਲ ਜੀ, ਹੋਰ ਕੀ ਹਾਲ ਚਾਲ।
ਹਾਂਜੀ ਜੀ ਵਦੀਆ ਤੁਸੀਂ ਸੁਣਾਓ ਠੀਕ ਓ?
ਹਾਂਜੀ ਵਦੀਆ ਅਸੀਂ ਵੀ ਬੋਤ ਵਦੀਆ।
ਹੈਲੋ, ਕੀ ਕਰ ਰਹੇ ਸੀਗੇ?
ਬਸ ਕੁਛ ਨੀ ਬੈਠ
ਹੋ-ਹੋ, ਵੇਲਾ ਵਾਈਫ਼ ਨਾਲ ਗੱਲ ਈ ਕਰ ਰੇਹਾ ਸੀ ਮੈਂ ਕਿਹਾ ਆਯਾ ਨੀ ਫੋਨ ਓਣਾ ਦਾ। ਬੜੇ ਲੋ ਗਏ ਨੇ, ਆ ਆਵਾਜ਼ ਤੁਆਡੀ।
ਹੂ, ਅੱਛਾ-ਅੱਛਾ ਹਾਂ, ਹਾਂ ਮੈਂ ਕਿਆ ਚਲੋ ਅੱਜ ਸੰਡੇ ਹੈਗਾ ਅੱਜ ਫ੍ਰੀ ਹੋਗੇ ਤੁਸੀਂ? ਤੇ ਚਲੋ ਕੌਲ ਕਰ ਲੈਂਣੇ ਆਂ, ਹਾਂ। ਹਾਂਜੀ ਸਬ ਠੀਕ ਏ ਵਦੀਆ ਬਸ, ਕਹਿੰਦੇ ਸੀ ਹਾਂਜੀ ਸਭ ਵਦੀਆ ਜੀ, ਵਦੀਆ ਤੁਸੀਂ ਸੁਣਾਓ ਠੀਕ ਸਭ? ਹਾਂ, ‌‌ਓ ਸੰਡੇ ਹੈਗਾ ਸੀ ਨਾ ਅੱਜ ਇਥੇ ਕਹਿੰਦੇ ਸੀ ਅੱਜ ਚਿਕਨ ਖਾਣ ਦਾ ਮਨ ਕਰਦਾ ਪਿਆ ਚਿਕਨ ਲੈਣ ਗਏ ਹੋਏ ਨੇ? ਹਾਂ। ਹਾਂਜੀ।
ਇੰਨੀ ਗਟੀ ਨਾ ਰੇੇਲ।
ਹਾਂਜੀ, ਕਹਿੰਦੇ ਸੀ ਅੱਜ ਤੇ, ਕਹਿੰਦੇ ਸੀ ਚਿਕਨ ਟਿੱਕਾ ਬਣਾ ਲੈਣਾ ਅੱਜ। ਚਿਕਨ ਟਿੱਕਾ, ਇਨ੍ਹਾਂ ਨੂੰ ਬੋਤ ਪਸੰਦ ਏ।
ਹੋ ਤੁਸੀਂ ਪਿਛਲੀ ਵਾਰ ਬਣਾਇਆ ਸੀ ਨਾ ਓ ਬਟਰ ਚਿਕਨ ਬਣਾਇਆ ਸੀ ਅੱਛਾ ਅੱਜ, ਚਿਕਨ ਟਿੱਕਾ ਬਣਾ ਰਹੇ ਓ। ਤੁਸੀਂ-ਤੁਸੀਂ ਵੀ ਤੁਸੀਂ ਕੋਈ ਨਾ ਕੋਈ ਕੰਮ ਲੱਗੇ ਰਹਿੰਦੇ ਹਾ ਸੰਡੇ ਵਿੱਚ। ਫਿਰ ਲੈ ਆਟੇ।
ਬਸ ਸੰਡੇ ਨੂੰ ਫੇਿਰ ਇਹਨਾਂ ਦੀ ਫਰਮਾਇਸ਼ਾਂ ਹੋ ਜਾਂਦੀਆਂ ਖਾਣ ਦੀ ਬਾਕੀ ਹਫ਼ਤਾ ਤੇ ਟਾਈਮ ਨੀ ਲਗਦਾ ਲਗਦਾ ਇਹਨਾਂ ਨੂੰ ਇੰਨਾ ਫੇਰ ਤੇ ਸੰਡੇ ਨੂੰ ਕਹਿੰਦੇ ਨੇ ਚਿਕਨ ਦੋ ਦਿਨ ਤੇ ਵੈ ਨੋਨ ਵੈਜ ਬਣਦਾ ਈ ਏ ਸੰਡੇ ਨੂੰ ਜਾਂ ਵਿੱਚ ਇੱਕ ਵਾਰੀ ਤੇ ਸੰਡੇ ਨੂੰ ਜ਼ਿਆਦਾ ਬਣਦਾ ਵੈਸੇ
ੱਕ ਖਾਣਾ ਵੀ ਚਾਹੀਦਾ ਕਿਉਂਕਿ ਸਾਰਾ ਦਿਨ ਕੰਮ ਲੱਗੇ ਰਹਿਣਾ
ਕੰਮ ਲੱਗੇ ਰਹਿੰਦੇ ਨੇ, ਠੀਕ ਏ
ਬੰਦਾ
ਹਾਂਜੀ- ਹਾਂਜੀ ਉਹ ਫਿਰ ਕ ਜਿਆਦਾ ਤੇਲ ਮਸਾਲੇ ਵਾਲੀ ਚੀਜ਼ ਨੀ ਨਾ ਖਾਂਦੇ ਹੋ ਕੁਛ ਚਿਕਨ ਟਿੱਕਾ ਜੋ ਥੋੜਾ ਤੇਲ ਘੱਟ ਪੈਂਦਾ ਨਾ ਉਹਦੇ 'ਚ ਓਇਲੀ ਚੀਜ਼ਾਂ ਘੱਟ ਖਾਂਦੇ ਨੇ ਨਾ ਤੇ ਫਿਰ ਜ਼ਿਆਦਾਤਰ ਅਸੀ ਆਈ ਬਰੋਸ
ਹੈਲਥ ਦਾ ਖਿਆਲ ਵੀ ਰਹਿੰਦਾ ਵ ਸ ਆਪਣਾ ਖਾਣਾ -ਪੀਣਾ ਵੀ ਹੋ ਜਾਂਦਾ ਵਧੀਆ
ਹਾਂਜੀ ਉਹ ਟੇਸਟੀ ਵੀ ਲੱਗਦਾ ਏ ਬੱਚਿਆਂ ਨੂੰ ਸਭ ਨੂੰ ਟੇਸਟੀ ਲੱਗਦਾ ਹੈ, ਹਾਂ
ਸੀ ਮੈਂ ਤੇ ਨੋਰਮਲ ਚਿਕਨ ਬਣਾਉਣਾ ਵਾ ਘਰ
ਅੱਛਾ-ਅੱਛਾ।
ਕਦੀ ਬਣਾਇਆ ਨੀ ਏਦਾਂ ਨਾ।
ਨਹੀ ਬੜਾ ਆਸਾਨ ਹੁੰਦਾ ਤੁਸੀਂ ਹਾਂਜੀ ਬਣਾ ਕੇ ਦੇਖਣਾ ਤੁਸੀਂ ਬਹੁਤ ਆਸਾਨ ਹੁੰਦਾ। ਤੁਸੀਂ, ਹੁਣ ਜੀ, ਹਾਂਜੀ, ਹਾਂਜੀ-ਹਾਂਜੀ ਬਿਲ ਬਿਲਕੁਲ-ਬਿਲਕੁਲ। ਉਹੀ ਦੱਸ ਰਹੀ ਆ ਮੈਂ ਤੁਹਾਨੂੰ ਬਹੁਤ ਆਸਾਨ ਐ ਕੋਈ ਮੁਸ਼ਕਿਲ ਨੀ ਹੈਗਾ ਚਿਕਨ ਲੈ ਕ ਹਾਂਜੀ। ਲੈ ਕੇ ਤ ਚਿਕਨ ਆਏਗਾ ਪਹਿਲੇ ਅੱਛੀ ਉਹਨੂੰ ਵੋਸ਼ ਕਰ ਲੈਣਾ ਅੱਛੀ ਤਰ੍ਹਾਂ, ਵਾਸ਼ ਕਰਕੇ ਤੁਸੀਂ, ਪਹਿਲੇ ਤੁਸੀਂ ਨਾ ਦਹੀਂ ਲੈ ਕੇ ਨਾ ਦਹੀ ਹੰਗ ਹੰਗ ਕਰ ਦੇਣਾ ਹਾਂਜੀ ਉਹਦਾ ਪਾਣੀ ਨਿਕਲ ਜਾਏ ਉਹਨੂੰ
ਅੱਛਾ ਜਨ ਜ ਅਹੰਗ ਵਗੈਰਾ ਉਹਨੂੰ ਲਟਕਾਉਣਂਦੇ ਨੇ ਆਪਣਾ ਮਖਮਲੀ ਕੱਪੜੇ ਚ ਉਹ ਫਿਰ ਟ ਉਹ ਹਾਂਜੀ ਉਹ ਉਹ ਟੈਟ ਹੋ ਜਾਂਦੀ ਨਾ
ਹਾਂਜੀ-ਹਾਂਜੀ ਉਹ ਪਾਣੀ ਸਾਰਾ ਉਹਦਾ ਨਿਕਲ ਜਾਂਦਾ ਨਾ ਐਕਸਟਰਾ ਤੇ ਥੋੜ੍ਹੀ ਉਹ, ਹਾਂ ਹਾਰਡ ਹੋ ਜਾਂਦੀ ਹੈ, ਅੱਛੀ ਹੋ ਜਾਂਦੀ ਕਰੀਮੀ ਹੋ ਜਾਂਦੀ ਥੋੜ੍ਹੀ ਫਿਰ, ਹਾਂਜੀ ਤੁਸੀਂ ਉਹ ਫਿਰ ਉਹਦੇ ਵਿੱਚ ਪਾ ਕੇ ਅ ਦਹੀਂ, ਦਹੀਂ ਉਹ ਚਿਕਨ ਦੇ ਵਿੱਚ ਪਾ ਦਿੰਦੀ ਆ
ਚਿਕਨ ਮਤਲਬ ਚਿਕਨ, ਚਿਕਨ ਕਿਤਨਾ ਲੈਣਾ ਪਿਆ।
ਚਿਕਨ ਤੁਸੀਂ ਇੱਕ ਕਿੱਲੋ, ਹਾਂਜੀ ਇੱਕ ਕਿੱਲੋ ਅਗਰ ਚਿਕਨ ਲਿਆ ਨਾ ਹਾਂਜੀ, ਤੇ ਤੁਸੀਂ ਢਾਈ ਸੌ ਗ੍ਰਾਮ ਦਹੀ ਲੈ ਲੈਣਾ ਜਿਆਦਾ ਵੀ ਹੋ ਜੇ ਤੇ ਕੋਈ ਫੈ ਵੈਸੇ ਢਾਈ ਸੌ ਗ੍ਰਾਮ ਬੜੀ ਹੋ ਜਾਂਦੀ ਏ। ਇੱਕ ਇੱਕ ਕਿਲੋ ਚਿਕਨ ਵਾਸਤੇ।
ਹਾਂਜੀ ਠੀਕ-ਠੀਕ ਐ।
ਤੇ ਉਹ ਤੁਸੀਂ ਫੇਰ ਪਾਣੀ ਉਹਦਾ ਸਾਰਾ ਨਿਕਲ ਜਾਏਗਾ ਦਹੀ ਚਿਕਨ ਵਿੱਚ ਪਾ ਦੇਣੀ ਐ ਤੁਸੀਂ।
ਫੇਰ ਉਸ ਫੇਰ ਤੁਸੀਂ ਅਦਰਕ, ਲਸਣ ਦਾ ਪੇਸਟ ਰੈਡੀ ਕਰਕੇ ਰੱ ਰਖਣਾ ਪਹਿਲੇ ਤੋਂ ਈ, ਅਦਰਕ, ਲਸਣ ਦਾ ਪੇਸਟ ਪਾਉਣਾ ਉਹਦੇ 'ਚ।
ਅ ਮਤਲਬ ਦੁ ਦੁਬੀ ਬਰੀਕ ਪੇਸਟ ਕਰ ਲੈਣਾ ਹਨਾ, ਅਦਰਕ ਲਸਣ ਨੂੰ।
ਬਿਲਕੁਲ ਜਿੰਨਾ ਬਰੀਕ ਕਰ ਲਓਗੇ ਓਨਾ ਈ ਅੱਛਾ ਟੇਸਟ ਆਏਗਾ। ਹਾਂਜੀ, ਤੇ ਅਦਰਕ, ਲਸਣ ਦਾ ਪੇਸਟ ਪਾ ਲੋ ਵੈਸੇ ਨਹੀ ਲੋਕ ਕਈ ਬਣਾ ਅਦਰਕ ਛਿਲ ਪਾਂਉਦੇ ਜਿਵੇਂ ਤੋਂ
ਅਦਰਕ, ਹਾਂਜੀ-ਹਾਂਜੀ ਪੌ ਮਤਲਬ ਉਹ 'ਚ ਨਾ ਉਹ ਖੱਟਾ ਬਣਾਉਦੇ ਜਾਂਦਾ ਪਤਾ ਜਿੰਜਰ ਵਿੱਚ ਪਿਆ ਹੁੰਦਾ ਨਾ।
ਉਹਦਾ, ਹਾਂਜੀ ਉਹਦਾ ਟੇਸਟ ਇੰਨਾ ਅੱਛਾ ਨਹੀ ਆਉਂਦਾ।
ਹਾਂਜੀ ਜੋ ਹਾਂਜੀ-ਹਾਂਜੀ ਕਾਰਪੀਸ ਕੇ ਨਾ ਅੱਛਾ ਰਹਿੰਦਾ।
ਹਾਂਜੀ, ਜਿਹੜਾ ਅਸੀਂ ਤਾਜ਼ਾ ਪਾਉਣੇ ਆ ਨਾ ਉਹਦਾ ਟੇਸਟ ਜ਼ਿਆਦਾ ਅੱਛਾ ਫਲੇਵਰ ਬੜਾ ਅੱਛਾ ਆਂਉਦਾ ਐ।
ਹਾਂਜੀ-ਹਾਂਜੀ ਅਸੀਂ ਵੀ ਘਰ ਦਾ ਈ ਪਾਂਉਣੇ ਆ ਤਾਜ਼ਾ ਵੈਸ ਤੇ ਕਈ ਵਾਰ ਜਲਦੀ ਹੋਏ ਨਾ। ਹਾਂ ਕੋਈ ਜੈਸੇ ਗੈਸਟ ਆ ਗੇ ਜਲਦੀ ਬਣਾਣਾ, ਫੇਰ ਪੇ ਪਾ ਲਈ ਦੇ ਨੇ ਪਾਊਚ। ਵੈਸੇ ਤੇ ਅਸੀਂ, ਅਗਰ ਆਪ ਖਾਣਾ ਤੇ ਅਸੀਂ
ਦਹੀਂ- ਦਹੀਂ ਟੇਸਟ ਨੀ ਆਂਦਾ ਜੇ। ਟੇਸਟ ਨੀ ਆਂਦਾ, ਉਹ ਸਾਰਾ ਫਲੇਵਰ ਤੇ ਨਿਕਲ ਜਾਂਦਾ ਲਸਣ ਦਾ, ਅਦਰਕ ਦਾ।
ਹਾਂਜੀ-ਹਾਂਜੀ, ਜੋ ਅਸੀਂ ਤਾਜ਼ਾ ਛਿੱਲਕੇ ਪਾਵਾਂਗੇ ਨਾ, ਉਹਦਾ ਤੇ ਬੜਾ ਈ ਅੱਛਾ ਫਲੇਵਰ ਆਂਦ
ਹਾਂਜੀ, ਫੇਰ ਨਹੀਂ ਬਣੀ।
ਹਾਂਜੀ ਅ ਹਾਂਜੀ ਅਦਰਕ, ਲਸਣ ਦਾ ਪੇਸਟ ਪਾ ਦਿੱਤਾ।
ਫੇਰ ਤੁਸੀਂ ਸਾਰੇ ਜੋ ਜ਼ਰੂਰੀ ਮਸਾਲੇ ਹੈਗੇ ਨੇ, ਨਮਕ, ਮਿਰਚ, ਰੰਗ ਵਾਲੀ ਮਿਰਚ ਹਲਦੀ ਕਸੂਰੀ ਮੇਥੀ, ਚਾਟ ਮਸਾਲਾ ਹਾਂਜੀ- ਹਾਂਜੀ, ਮੈਰੀਨੇਟ ਕਰਨਾ ਪੈਂਦਾ ਐ ਚਿਕਨ ਟਿੱਕੇ ਵਾਸਤੇ। ਜਿਵੇਂ ਪਨੀਰ ਟਿੱਕਾ ਹੁੰਦਾ ਨਾ, ਸੇਮ ਓਹੀ ਰੈਸਪੀ ਏ। ਫੇਰ ਤੁਸੀਂ ਕਸੂਰੀ ਮੇਥੀ ਪਾ ਦੇਣੀ ਏ, ਫੇਰ ਤੁਸੀਂ ਤੇਲ ਪਾ ਦੇਣਾ।
ਹਾਂਜੀ- ਹਾਂਜੀ।
ਤੇ ਹੋਰ ਤੁਸੀਂ ਚਾਟ ਮਸਾਲਾ, ਜੀਰਾ ਭੁੰਨਿਆ ਹੋਇਆ ਮਸਾਲਾ
ਸਰਸੋਂ ਦਾ ਤੇਲ ਹੈਗਾ, ਜ ਹਾਂਜੀ ਸਾੜ ਕੇ ਪਾਲੋਗੇ ਜ਼ਆਦਾ ਵਧੀਆ ਰਹੇਗਾ, ਕਈ ਵਾਰੀ ਉਹਦੀ ਸਮੈਲ ਆ ਜਾਂਦੀ ਏ, ਜਿਵੇਂ
ਉਹ ਕੱਚੇ ਤੇਲ ਵਿਚ
ਕੱਚੇ ਤੇਲ ਦੀ ਸਮੈਲ ਨਾ ਆਏ, ਤੇ ਤੁਸੀਂ ਸਾੜ ਕੇ ਪਾ ਲਓਗੇ, ਠੰਡਾ ਕਰਕੇ ਤੇਲ। ਉਹ ਜਿਆਦਾ ਵਧੀਆ।
ਠੀਕ ਐ ਜੀ, ਠੀਕ।
ਤੇ ਹਾਂਜੀ। ਤੇ ਹੋਰ, ਇਹ ਬੇਸਿਕ ਮਸਾਲੇ ਆ ਸਾਰੇ ਪਾ ਕੇ, ਤੇ ਤੁਸੀਂ ਔਰ ਅਗਰ ਤੁਹਾਨੂੰ ਲੱਗ ਰਿਹਾ ਕਿ ਹਜੇ ਥੋੜਾ ਪਾਣੀ ਐ ਦਹੀਂ ਚ, ਤੇ ਤੁਸੀਂ ਕੋਰਨ ਫਲੋਰ ਚਮਚ ਪਾ ਸਕਦੇ ਓ। ਵੀ ਥੋੜਾ ਹੋਰ ਉਹਨੂੰ ਥਿਕ- ਥਿਕ ਕਰਨ ਵਾਸਤੇ, ਹਾਂਜੀ। ਕਈ ਵਾਰੀ ਲੱਗਦਾ ਨਾ ਵੀ, ਜਿਵੇਂ ਪਾਣੀ ਹਜੇ ਵੀ ਦਹੀਂ ਚ ਹੈ।
ਹਾਂਜੀ- ਹਾਂਜੀ-ਹਾਂਜੀ।
ਜਾਂ ਕੋਰਨ, ਹਾਂਜੀ- ਹਾਂਜੀ ਕੋਰਨ ਫਲੋਰ ਪਾ ਲੋ ਥੋੜਾ ਇੱਕ ਚਮਚ ਜਾਂ ਫਿਰ ਅਹ ਮੱਕੀ ਦਾ ਆਟਾ ਹੈ, ਅਸੀਂ ਉਹ ਵੀ ਪਾ ਲੈਂਨੇ ਹਾਂ, ਅਗਰ ਉਹ ਹੋਏ। ਉਹ ਵੀ ਸਹੀ ਰਹਿੰਦਾ, ਹਾਂਜੀ ਉਹ ਫਿਰ ਥਿਕ ਹੋ ਜਾਂਦੀ ਨਾ ਸਾਰੀ, ਕੋਟਿੰਗ ਹੋ ਜਾਂਦੀ ਐ ਸਾਰੇ ਪੀਸਿਜ਼।
ਹਾਂਜੀ- ਹਾਂਜੀ- ਹਾਂਜੀ, ਗੋਲ ਰੋਟੀਆਂ ਉਹਨੂੰ ਪੀਸ ਨੂੰ ਕੱਟਕੇ ਵੀ ਮਾਰ ਦਿੰਦੇ ਨਾ ਉਹਦੇ ਚ।
ਕੱਟ ਹਾਂਜੀ- ਹਾਂਜੀ ਜੋ ਲੈੱਗ ਪੀਸ ਵੱਡੇ ਪੀਸ ਹੋਣਗੇ ਨਾ, ਉਹਨਾਂ ਨੂੰ ਹਲਕਾ- ਹਲਕਾ, ਕੱਟ- ਕੱਟ ਲਗਾ ਦੇਣਾ ਪਹਿਲੇ।
ਅਭੀਸ਼ੇਕ, ਹਾਂਜੀ-ਹਾਂਜੀ।
ਹਾਂਜੀ ਉਹਦੇ ਅੰਦਰ ਤੱਕ ਚਲਾ ਜਾਏਗਾ ਨਾ ਫਿਰ ਫਲੇਵਰ ਮਸਾਲਿਆਂ ਦਾ, ਤੇ ਬਸ ਫੇਰ ਤੁਸੀਂ ਇਹਨੂੰ ਇੱਕ ਸਾਈਡ ਰੱਖ ਦੇ ਨਾ ਮਤਲਬ ਪੰਦਰਾਂ- ਵੀਹ ਮਿੰਟ, ਜਿਆਦਾ ਟਾਈਮ ਹੈਗਾ ਤੇ ਤੁਸੀਂ ਅੱਧਾ ਘੰਟਾ- ਘੰਟਾ ਰੱਖ ਸਕਦੇ ਹੋ। ਜਿੰਨਾ ਜਿਆਦਾ ਦੇਰ ਰੱਖਾਂਗੇ, ਹਾਂਜੀ ਓਨਾ ਅੱਛਾ
ਹਾਂਜੀ- ਹਾਂਜੀ, ਜ਼ਰੂਰ ਸਾਫ ਗੱਲ ਐ।
ਮਸਾਲੇ ਰਚ ਜਾਏਗੇ ਓਨੇ। ਜ਼ਿਆਦਾ ਅੱਛਾ ਸਰ, ਜਿੰਨੀ ਦੇਰ ਅਸੀਂ ਰੱਖਾਂਗੇ। ਹਾਂਜੀ ਫੇਰ ਤੁਸੀਂ, ਅ ਜੋ ਅ ਮੈਰੀਨੇਟ ਜਬ ਹੋ ਜਾਏਗਾ ਤੁਸੀਂ ਅਗਰ ਤੁਹਾਡੇ ਕੋਲ ਏਅਰ ਫਰਾਾਇਰ ਹੈਗਾ, ਤੇ ਏਅਰ ਫਰਾਾਇਰ ਚ ਲਗਾ ਲੋ ਤੁਸੀਂ। ਵੀ ਅਹ ਤੁਸੀਂ ਟੂ ਅਹ ਟੂ ਅ ਕਿੰਨੇ ਵੰਨ ਨਾਈਨ ਨਾਈਨਟੀ ਡਿਗਰੀ ਤੇ ਤੁਸੀਂ ਲਗਾ ਲੋ ਮਤਲਬ ਵਨ ਨਾਈਨਟੀ ਡਿਗਰੀ ਹਾਂਜੀ ਵਨ ਨਾਈਨਟੀ ਡਿਗਰੀ ਤੇ ਤੁਹਾਡੇ ਇੱਕ ਮਤਲਬ ਬਾਰਾਂ ਜਾਂ ਤੇਰਾਂ ਮਿੰਟ ਲਗਾ ਲੋ ਇੱਕ ਸਾਈਡ ਤੇ
ਅੱਛਾ ਅੱਛਾ
ਫਿਰ ਬਾਰਾਂ ਜਾਂ ਮਿੰਟ ਬਾਅਦ ਫਿਰ ਤੁਸੀਂ ਇਹਨਾਂ ਦੀ ਸਾਈਡ ਪਲਟ ਦੋ
ਠੀਕ ਠੀਕ ਹੈ।
ਹਾਂਜੀ ਇਹ ਪੱਚੀ ਵੀਹ ਪੱਚੀ ਮਿੰਟ ਲੱਗ ਜਾਂਦੇ ਇਹਨੂੰ ਰੋਜ ਟੋਨ ਚ ਵੈਸੇ ਏਅਰ ਫਰਾਇਰ ਵਿੱਚ ਵੀ
ਚਿਕਨ ਟਿੱਕਾ ਸਵਾਦ ਲੈਣਾ ਤੇ ਵੇਟ ਕਰਨਾ ਪੈਂਦਾ ਜ ਦੇਖੋ ਜੀ
ਅਗਰ ਹਾਂਜੀ ਕੋਈ ਜ਼ਰੂਰੀ ਨੀ ਹੈ ਕਿ ਏਅਰ ਫਰਾਈਰ ਅਸੀ ਕਰਨਾ ਜਿਵੇਂ ਕਿ ਫੁੱਲ ਜਾਂ ਸੇਅਰ ਫਰਾਈ ਨਹੀਂ ਹੁੰਦਾ ਤੇ ਤਾਂ ਗੈਸ ਤੇ ਵੀ ਅਸੀਂ ਇਹਨੂੰ ਰੋਸਟ ਕਰ ਸਕਦੇ ਹਾਂ ਗੈਸ ਗੈਸ ਤੇ ਵੀ ਉਹ ਤੁਹਾਡੇ ਕੋਲ ਅਗਰ ਤੁਹਾਨੂੰ ਚਾਹੀਦੀ ਵੈ ਸੀ ਲੰਬੀ ਸਟੀਲ ਦੀ ਹਾਂਜੀ ਸਿਲਾਈ ਵਗੈਰਾ ਉਹਦੇ ਵਿੱਚ ਲਗਾ ਕੇ ਤੁਹਾਨੂੰ ਰੋਸਟ ਕਰਨਾ ਪਏਗਾ
ਅੱਛਾ ਅੱ ਮੈਂ ਕਈ ਹੁੰਦੇ ਨਾ ਇੱਕ ਉਹ ਪੈਨ ਹੁੰਦਾ ਹੈ ਲੰਬਾ ਜਿਹਾ ਆਪਦਾ ਗੋਲ
ਹਾਂਜੀ ਫੇਰ ਤੁਸੀਂ ਐਵੇਂ ਵੀ ਕਰ ਸਕਦੇ ਹੋ ਪੈਨ ਦੇ ਵਿੱਚ ਵੀ ਕਰ ਸਕਦੇ ਹੋ ਪਰ ਜੋ ਹੀਟ ਫਲੇਮ ਦੀ ਹੀਟ ਦੇ ਨਾਲ ਰੋਸਟ ਹੁੰਦੀ ਹੈ ਨਾ
ਹਾਂਜੀ ਉਹ ਹਾਂ ਉਹ ਰੋਸ ਅਲਗ ਦੇਖੋ
ਉਹ ਰੋਸਟ ਫਿਰ ਜਿਹੜਾ ਥੋੜਾ ਉਹਦੇ ਤੇ ਰੋਸਟ ਫਲੇਵਰ ਆ ਜਾਂਦਾ ਉਹ ਅੱਛਾ ਲੱਗਦਾ ਹੈ। ਜਿਹੜਾ ਥੋੜਾ ਜਲਿਆ ਜਲਿਆ ਜਲਿਆ ਹਾਂਜੀ ਥੋੜਾ ਥੋੜਾ ਜਲਿਆ ਜਲਿਆ ਫਲੇਵਰ ਹੁੰਦਾ ਨਾ ਬਲੈਕ ਬਲੈਕ ਉਹਦਾ ਫੇਰ ਜ਼ਿਆਦਾ ਅੱਛਾ ਫਲੇਵਰ ਆਉਂਦਾ ਹੈਗਾ ਡਾਇਰੈਕਟ ਗੈਸ ਤੇ ਹਾਂਜੀ ਗੈਸ ਤੇ ਭੁੰਨੋ ਡਾਇਰੈਕਟ
ਇੱਕ ਉਹ ਇੱਕ ਜਾਲੀ ਵੀ ਮਿਲਦੀ ਨਾ ਉਹ ਗੈਸ ਤੇ ਰੱਖਣਤੇ ਜਾਲੀ
ਤੇ ਹੋਰ ਵਧੀਆ ਜਾਲੀ ਲਗਾ ਲੋ ਥੱਲੇ ਤੁਸੀਂ ਹਾਂਜੀ ਸਿੱਖਦੇ ਹਾਂਜੀ ਹਾਂਜੀ ਸਿੱਖ ਦੇ ਵਿੱਚ ਪਰੋ ਤੁਸੀਂ ਜਾਲੀ ਉੱਤੇ ਰੱਖਦੋ ਜਾਲੀ ਉੱਤੇ ਅੱਛਾ ਰੋਸਟ ਹੋ ਜਾਏਗਾ ਹਾਂਜੀ।
ਫਿਰ ਬ ਨਾ ਉਹਨੂੰ ਉਹਨੂੰ ਬ ਬਚਾਉਣ ਵਾਸਤੇ ਉਹਨੂੰ ਜਿਵੇਂ ਉਹਨ ਜਿਵੇ ਤੇਲ ਨਿਕਲਦਾ ਹੈ। ਜਿ ਬਿਨਾ ਫਰਾਈ ਹੋਏਗਾ ਚ ਨੀਚੇ ਉਹ ਲਗਾ ਦਿੰਦਾ ਉਹ ਲਗਾਦੀ ਨਾ ਬ ਉਹ ਆਪਣਾ ਕੀ ਕਰਦੇ ਨੇ ਮ ਫੋਈ ਲੜਾਉਂਦਾ ਵੇ ਅਰਮੋਨੀਅਮ ਵਾਲਾ ਉਹਨੂੰ ਗੈਸ ਗੈਸ ਕਵਰ ਕਰ ਸਕਦੇ ਨਾ ਉਹਨੂੰ ਹਨਾ
ਹਾਂਜੀ ਹਾਂਜੀ ਉਹ ਵੀ ਲਗਾ ਸਕਦੇ ਹਾਂ ਅਸੀਂ ਮਿਲ ਜਾਂਦਾ ਹਾਂਜੀ ਜ ਉਹ ਵੀ ਮਿਲ ਜਾਂਦਾ ਉਹਦੇ ਤੇ ਵੀ ਅੱਛੀ ਰੋਸਟ ਹੋ ਜਾਂਦੀ ਹੈ।
ਚਲੋ ਕੋਈ ਨਾ ਤੁਸੀਂ ਤੁਹਾਡਾ ਕੋਲ ਤੁਹਾਡੇ ਕੋਲ ਆ ਗਈ ਏ ਚਿਕਨ ਟਿੱਕਾ ਕਿੱਦਾਂ ਬਨ ਨਾ ਉਹ ਮੇਰੇ ਆਰੇ ਮੂੰਹ ਚ ਪਾਣੀ ਦੇਖੋ
ਕੋਈ ਨੀ ਤੁਸੀਂ ਆਜਓ ਘਰ ਆ ਜਾਓ ਸਿਖਵਾਵਾਂਗੇ ਤੁਹਾਨੂੰ ਅੱਜ ਸਾਡੇ ਡੇ ਬਣ ਰਿਹਾ ਵ
ਕੋਈ ਨਾ ਕੋਈ ਨਾਂ ਘਰ ਪਲਾਵਾਂਗੇ ਹਾਂਜੀ ਹਾਂਜੀ
ਚਟਨੀ ਹਾਂ ਹਰੀ ਚਟਨੀ ਦੀ ਨਿੰਬੂ ਉੱਤੇ ਪਾ ਕੇ ਤੇ ਅੱਛਾ ਲੱਗਦਾ ਹੈ। ਤੁਸੀਂ ਇਹਨੂੰ ਹੀ ਅਸੀਂ ਅਗਰ ਤੁਸੀਂ ਅਹ ਉਹ ਦੂਸਰਾ ਬਣਾਨਣਾ ਜਿਵੇਂ ਅਫਗਾਨੀ ਟਾਈਪ ਜਿਵੇਂ ਚਾਹ ਬਣਦੀ ਹੈ ਤੇ ਤੁਸੀਂ ਜਿਹੜਾ ਰੋਸਟ ਜਿਹੜੀ ਚਿਕਨ ਇਹਨੂੰ ਕਰੀਮ ਔਰ ਬਟਰ ਦੇ ਵਿੱਚ ਪਾ ਕੇ ਤੁਸੀਂ ਉਹ
ਸੇ ਹੁੰਦੀ ਮਤਲਬ ਜਿਹੜਾ ਬਣਾਉਦਾ ਤਰੀਕਾ ਅੱਗ ਹੋ ਜਾਂਦਾ
ਤਰੀਕਾ ਅਲੱਗ ਹੋ ਜਾਂਦਾ ਰੈਸਪੀ ਤੇ ਉਹੀ ਸੇਮ ਚਾਪ ਵੀ ਇਸ ਤਰ੍ਹਾਂ ਹੀ ਬਣਦੀ ਹੈ ਪਨੀਰ ਟਿੱਕਾ ਵੀ ਇਸ ਤਰ੍ਹਾਂ ਹੀ ਬੰਦਾ ਹੈ ਸ ਰੈਸਪੀ ਤੇ ਉਹੀ ਹੈਗੀ ਬਸ ਐਵੇ ਕੀ ਬਣਾ ਬਣਾਉਣ ਦਾ ਤਰੀਕਾ ਆਪਣੇ ਆਪਣੇ ਹੱਥ ਦਾ ਹੁੰਦਾ ਹੈ। ਹਾਂਜੀ ਤੇ ਪਨੀਰ ਟਿੱਕਾ ਵੀ ਇਸ ਤਰ੍ਹਾਂ ਹੀ ਬਣਦਾ ਹੈ ਚਾਪ ਵੀ ਇਸ ਤਰ੍ਹਾਂ ਹੀ ਬਣਦੀ ਹੈ। ਸਭ ਦਾ ਸੇਮ ਈ ਹੈਗਾ ਮੈਥਡ।
ਸਾਰੇ 'ਚ ਪਾਪਾ ਔਰ ਮੈਂ ਈ ਖਾਂਦੇ ਹਾ ਨਾ ਚਿਕਨ।
ਅੱਛਾ-ਅੱਛਾ, ਹਾਂਜੀ।
ਯਾ ਮੇਰੀ ਵੱਡੀ ਬੇਟੀ, ਓ ਕਦੀ ਦਿਲ ਕਰੇ ਓ ਵੀ, ਓ ਪਕੌੜੇ ਬੜੇ ਸ਼ੌਕੀਨ ਓਦੇ।
ਅੱਛਾ, ਅੱਛ, ਅੱਛਾ-ਅੱਛਾ, ਮੈਂ ਮੈਂ ਦੇਖੋ ਮੈਂ ਖੁਦ ਨੀ ਖਾਂਦੀ, ਹਾਂਜੀ ਮੈਂ ਖੁਦ ਨੀ ਖਾਂਦੀ ਪਰ ਹਾਂਜੀ ਅੱਛਾ, ਹਾਂ ਐ ਤੇ ਹੈ।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
ਹੂੰ। ਅੱਛਾ ਹਾਂ, ਮਨ ਕਰੇ ਸਹੀ ਗੱਲ ਏ ਬੱਚੇ ਦਾ ਮਨ ਕਰੇ ਤਾਂ ਈ ਹੋਨਾ ਚਾਈਦਾ ਨਈ ਮਨ ਕਰੇ
ਹਾਂਜੀ, ਹਾਂਜੀ, ਹਾਂਜੀ ਨਹੀਂ ਮੈਂ ਓਨੂੰ ਜ਼ਿਆਦਾ ਫੋਰਸ, ਛੋਟੀ ਕੁੜੀ ਫੋਰਸ ਜਾਦਾ ਕਰਦਾ ਨੀ ਮੈਂ। ਹਾਂ ਵੱਡੀ ਬੇਟੀ ਨੂੰ ਪੁੱਛ ਲੈਂਨਾ, ਵੱਡੀ ਬੇਟੀ ਨੂੰ ਪੁੱਛ ਲੈਂਨਾ ਬਈ ਖਾਨਾ ਕੇ ਨਈ ਖਾਨਾ, ਹਾਂ ਪਾਪਾ।
ਹਾਂਜੀ-ਹਾਂਜੀ, ਜਿਦਾ ਮਨ ਕਰੇ ਆਪਨਾਂ ਓਨੂੰ ਹੀ ਖਾਨਾ ਚਾਈਦਾ, ਜਬਰਦਸਤੀ ਨੀ ਖਾਨਾ ਚਾਈਦਾ। ਹਾਂਜੀ, ਮੈਂ ਖੁਦ ਨੀ ਖਾਂਦੀ ਪਰ ਬਨਾ ਦਿੰਨੀ ਆਂ ਬੱਚਿਆਂ ਨੂੰ।
ਤੁਸੀ ਬਨਾ ਯਾ ਨੀ ਖਾਧਾ ਤੁਆਡੇ ਹੱਥ ਦਾ ਬੜਾ ਟੇਸਟ ਏ।
ਹਾਂਜੀ, ਹੋਰ ਲਗਾਓ ਚੱਕ ਘਰ ਤੁਸੀਂ ਬਨਾਂ ਖਵਾ ਮੈਂ ਪਨੀਰ ਟਿੱਕਾ ਈ ਖਵਾਵਾਂਗੀ ਤੁਹਾਨੂੰ। ਹਾਂਜੀ, ਚਿਕਨ ਟਿੱਕਾ, ਪਨੀਰ ਟਿੱਕਾ ਏਈ ਰੈਸਪੀ ਬਨਾਵਾਂਗੀ। ਹਾਂਜੀ, ਚਲ ਚਲੋ ਜੀ ਠੀਕ ਐ ਜੀ, ਠੀਕ ਏ, ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।